ਹੈਲੋ ਹਾਂਜੀ ਆਵਾਜ਼ ਨਹੀਂ ਆ ਰਹੀ। ਹੈਲੋ?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 ਆਵਾਜ਼ ਨਹੀਂ ਆ ਰਹੀ ਅੱਛਾ -ਅੱਛਾ, ਹਾਂਜੀ -ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੈ। ਕੋਈ ਮੈਂ ਕਿਹਾ, ਆਵਾਜ਼ ਨਹੀਂ ਆ ਰਹੀ ਪਤਾ ਨਹੀਂ ਮੇਰੀ ਜਾ ਰਹੀ ਹੈ, ਕਿ ਨਹੀਂ ਹਾਂਜੀ- ਹਾਂਜੀ ਸਭ ਠੀਕ ਹੈ, ਵਧੀਆ ਬਸ ਬੈਠੇ ਪਏ ਸੀ ਹਾਂ, ਬਸ ਹੁਣੇ ਜਰਾ ਆਏ ਮਾਰਕੀਟ ਤੋਂ ਬਸ ਬੈਠੇ, ਜਾਣਾ ਹੁਣ ਛੁੱਟੀਆਂ ਪਈਆਂ ਨੇ 'ਤੇ ਕਿੱਥੇ ਲੁਧਿਆਣੇ ਮੰਮੀ - ਪਾਪਾ ਬਸ ਥੋੜੇ ਛੁੱਟੀਆਂ ਦੇ ਵਿੱਚ ਹੀ ਬੁਲਾਉਂਦੇ ਨੇ ਤੇ ਫੇਰ ਠੀਕ ਨਾ ਹੋਏ ਉਹਨਾਂ ਨੂੰ ਆ ਕੇ ਮਿਲ ਜਾਓ ਹਾਂਜੀ- ਹਾਂਜੀ ਦੇਖੋ, ਹੁਣ ਦੋ ਚਾਰ ਦਿਨ ਬਾਅਦ ਜਾਣੇ ਦਾ
ਅੱਛਾ! ਅੱਛਾ
ਛੁੱਟੀਆਂ ਵਿੱਚ ਹੀ ਆਉਂਦਾ ਜਸਲੀਨ ਦਾ ਉਹੀ ਬਸ ਕਾਲਜ ਵਿੱਚ ਕਾਲਜ ਦੇ ਵਿੱਚ, ਚੱਕਰ ਲਗਾਣੇ ਪੈ ਰਹੇ ਨੇ ਤਾਂ ਹੀ ਥੋੜਾ ਲੇਟ ਹੋ ਗਿਆ, ਉੱਥੇ ਜਾਣੇ ਦਾ ਸਮਝ ਨਹੀਂ ਆ ਰਹੀ ਕਿਹੜੇ ਕਾਲਜ ਚ ਕਰਾਈਏ ਹ
ਹਾਂ ਐਡਮਿਸ਼ਨ ਤਾਂ ਕਰਾਲੀ ਲੈ ਹੀ ਲੋ ਪਹਿਲੇ ਨਾ ਬਾਅਦ ਚ ਨਾ ਸੀਟ ਨੀ ਮਿਲਦੀ ਫਿਰ ਹਮ ਹੁਣ ਜੂਨ ਚੇ ਕਰਾ ਲੂਣਾ ਆ ਅੱਛਾ ਹਾਂ ਕਿਸੇ ਕੋਾਲਜ ਪਤਾ ਕੀਤਾ ਤੁਸੀਂ
ਗਏ ਹ ਦੋ ਤਿੰਨ ਕਾਲਜ ਬਸ ਕਾਲਜ ਦੇ ਖਰਚੇ ਬੜੇ ਨੇ ਖਣਾ ਵੀ ਬੜਾ ਔਖਾ ਹੋ ਬੱਚਿਆਂ ਨੂੰ
ਹਾਂ ਹਾਂ ਅ ਕੰਪੀਟੀਸ਼ਨ ਬਣਾ ਗਿਆ ਨਾ ਮੈਂ ਤੇ ਇਹਨੂੰ ਕਿਹਾ ਸੀ ਉਹ ਕਰ ਲੈ ਓਨਲਾਈਨ ਨਾ ਕਲਾਸ ਲੈ ਕੇ ਨਾ ਗਵਰਮੈਂਟ ਕਾਲਜ ਐਡਮਿਸ਼ਨ ਲੈ ਲ ਫ ਹਾਂ ਫਰ ਨਨੂੰ ਨਾਲ ਮੇਰੀ ਗੱਲ ਹੋਈ ਉਹਨੂੰਹਿੰਦਾ ਮੰਮੀ ਕੋਈ ਫਾਇਦਾ ਨਹੀਂੀ ਹੁੰਦਾ ਉੱਥੇ ਕਹਿੰਦੇ ਆਹ ਮਤਲਬ ਅ ਅ ਨਾ ਕਿਸਸੀ ਮਤਲਬ ਮਤਲਬ ਸਬਜੈਕਟ ਚ ਹੁੰਦਾ ਨਾ ਲੈਣਾ ਚਾਹੁੰਦੇ ਆਾਂ ਤੇ ਉਥੇ ਨਾ ਉੱਧਰ ਮਿਲਦਾ ਨੀ ਹੈ ਸੀਟ ਹੀ ਨੀ ਹੁੰਦੀ
ਅੱਛਾ
ਸਿਵਲ ਇੰਜੀਨੀਅਰ ਹੁੰਦਾ ਹੈ ਸੀ ਐੱਸ ਸੀ ਹੁੰ ਇਸ ਅਲਗ ਅਲਗੁੰਦਾ ਨਾਹਿੰ ਉਸ ਟਾਈਮ ਨਾ ਸੀਟੀ ਨਹੀਂ ਹੁੰਦੀ ਇਨਾਂ ਕਾਲਜ
ਹਾਂ ਅਾਂਗੇ ਸੀਗੇ ਗਰਮੈਂਟ ਕਾਲਜ ਇੱਕ ਤੇ ਉਹ ਰਾਂਡ ਹੋ ਗਿਆ ਹੋਇਆ ਵ ਕਸਲਿੰਗ ਦਾ ਹੁਣ ਹੁਣ ਹੈ ਤੇ ਉਹੀ ਕਹਿੰਦਾ ਕਾਲਜ ਭਰੋ ਜਾਂ ਕੁ ਫਰ ਉਸ ਟਾਈਮ ਜਹੜੇ ਅ ਵੱਲੋਂ
ਹਾਂ ਕ ਜਿੱਾਂ ਕੋਲੇਜ ਹੁੰਦਾ ਕੋਾਲਜ ਹੁੰਦਾ ਨਾ ਸੀਟ ਨਹੀਂੀ ਆੁੰਂਦੀ ਜਿਹੜੇ ਸਬਜੈਕਟ ਅਸੀਂ ਲੈਣੇ ਹੁੰਦੇ ਨੇ ਨਾ ਉਹ ਸੀਟ ਨੀ ਹੁੰਦੀ ਹਾਂ ਕੱਲ ਜਾਣ ਕਰਕੇ ਨਾ ਉਹ ਕਰ ਦਿੰਦੇ ਆ
ਮੈਂ ਕਿਹਾ ਇੱਥੇ ਹੋ ਜਾਂਦਾ ਤੇ ਠੀਕ ਸੀਗਾ
ਹਾਂ ਬੋ ਵੀ ਤੇ ਮੁੰਡੇ ਦਾ ਵੀ ਕਹਿੰਦੇ ਸਾਲ ਖ਼ਰਾਬ ਹੋ ਗਿਆ ਹੁਣ ਚੰਡੀਗੜ੍ਹ ਲੈ ਕੇ ਐਡਮਿਸ਼ਨ ਹੀ ਆ ਦਿੱਲੀ
ਤਾਂ ਉਹ ਵੀ ਕੱਲ ਪਤਾ ਲੱਗਣਾ ਪਰ ਇਹ ਨਾ ਖ਼ਰਾਬ ਦਾ ਮਤਲਬ ਇਹ ਕਿਉਂ ਕੋਈ ਵੀ ਟੱਚ ਰਿਹਾ ਨਾ ਟੱਚ ਵਿੱਚ ਰਿਹਾ ਪੜ੍ਹਾਈ ਦੇ ਪੜ੍ਹਦਾ ਰਿਹਾ ਜਾਂ ਕੁਛ ਉਹ ਸਾਡੀ ਵਾਲੀ ਜਿਹੜੀ ਹੈ ਲੇਜ਼ੀ ਆ ਹਾਂ। ਤੇ ਸਾਡੇ ਵਾਲੀ ਜਿਹੜੀ ਆ ਬਿਲਕੁਲ ਲੇਜ਼ੀ ਹੈ ਗਈ ਹੋ ਹੈ ਪਹਿਲਾਂ ਹੀ ਸੀ ਤਾਂ ਹੋਰ ਜ਼ਿਆਦਾ
ਹੂੰ, ਨਹੀਂ ਚੁਸਤ ਚਲਾਕ ਵੀ ਨਹੀਂ ਮਤਲਬ ਤੂੰ ਚੁਸਤ ਚਲਾਕ ਵੀ ਨਹੀਂ ਕਿ ਕਈ ਕਿੱਥੇ ਬਾਹਰ ਵੀ ਕਰਾ ਦੋ ਤਾਂ
ਹੂੰ ਓਹੀ ਤੇ ਚੱਕਰ ਗੱਲ ਕਰਦੀ ਨੀ ਐ ਤੁਸੀ ਪੁੱਛੋ ਤੇ ਗੱਲ ਨੀ ਕਰਦੀ ਐ
ਹਾਂ। ਫਿਰ ਉਹਨੂੰ ਕਿਹਾ ਸੀ ਮੰਮੀ ਉਹਦਾ ਇੰਟਰਸਟ ਨਾ ਉਹਦੇ ਚ ਸੀ ਐੱਸ ਸੀ ਸੀ ਹੂੰ, ਕੰਪਿਊਟਰ ਤੇ ਕਦੇ ਏ ਬੀ ਸੀ ਮੈਂ ਕਿਹਾ ਪੀ ਸੀ ਐਮ ਕਰਕੇ ਬੀ ਸੀ ਏ ਕਰਨ ਦਾ ਫਾਇਦਾ ਹੀ ਨੀ ਐ ਫਿਰ
ਹਾਂ। ਉਹ ਤਾਂ ਹੈਗੀ ਫਿਰ ਸਬਜੈਕਟ ਕਿਉਂ ਲਏ ਏਦਾਂ ਜੇ ਓਹੀ ਕਰਨਾ ਪੈਂਦਾ ਫੇਰ
ਕਿਸੇ ਦੇ ਬਾ ਬਾਅਦ ਚ ਵੀ ਔਨਲਾਈਨ ਕਰ ਸਕਦੀ ਤੇ ਨਾਲੋਂ ਨਾਲ ਵੀ ਕਰਲੇ ਕੁੱਛ ਨੀ ਹੁੰਦਾ ਤੇ ਔਨਲਾਈਨ ਔਫਲਾਈਨ ਤੇ ਫ਼ਰਕ ਹੁੰਦਾ ਐ ਨਾ ਮੈਂ ਕਿਹਾ ਮੈਨੂੰ ਇਹ ਹੈ ਕਿ ਪੈਸਾ ਲਾ ਦੋ ਮੈਂ ਓਹੀ ਦੋਨੋ ਚੀਜ਼ਾਂ ਹੋ ਸਕਦੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਤਾਂ ਹੋ ਜਾਏਗੀ ਉਹ ਤਾਂ
ਹਾਂ। ਹੁਣ ਏ ਕਹਿੰਦੀ ਮੇਰੇ ਕਲਾਸ ਦੇ ਕਿੰਨੇ ਅੱਧ ਤੋਂ ਜ਼ਿਆਦਾ ਬੱਚੇ ਗਰਾਫੀ ਤਰਫ਼ ਜਾ ਰਹੇ ਨੇ ਤੇ ਮੈਂ ਵੀ ਅੱਛੇ ਕਾਲਜ ਤੋਂ ਕਰਨਾ ਐ ਗਰਾਫ
ਗ੍ਰਾਫਿਕ ਏਰਾ ਐ ਨਾਲੇ ਕੋਈ ਇਦਾ ਕੋਈ ਸਾਥ ਤਾਂ ਹੈਨੀ ਕਲੀ ਐ
ਮਤਲਬ ਸਕੂਲ ਦੇ ਨਾ
ਸਕੂਲ ਦੇ ਬੱਚੇ ਨੇ ਨਾ ਲੇਕਿਨ ਦੇਖੋ ਕਲਾਸ ਕੋਈ ਵਾਲਾ ਬੱਚਾ ਨੀ ਨਾ ਪੀ ਸੇਮ ਮਤਲਬ ਤਾਂ ਕੋਈ ਬੱਚਾ ਨੀ ਐ ਨਾ ਤਾਂ ਈ ਦੇਖ ਲਓ ਉਸ ਤਰ ਓਦਾ ਤਾਂ ਬੱਸ ਵੀ ਆਉਂਦੀ ਐ ਪੀ ਸੀ ਐਮ ਉ ਉਦੀ ਨਾ ਗ੍ਰਫਿਕ ਦੀ ਮੈ ਇਹ ਕਹਿ ਕੱਲੀ ਹੋ ਜਾਏਗੀ ਨਾ ਕੋ ਚੁਸਤ ਚਲਾਕ ਨੀ ਐ ਮਤਲਬ ਇਹ
ਉਹੀ ਨਾ ਉਹ ਵੀ ਨੀ ਫੇਰ ਨਾ ਆਪਣੇ ਮਨ ਦੀ ਗੱਲ ਕੁਝ ਦੱਸਣੀ ਐ ਕੁਝ ਨੀ ਪੁਛ ਲੋ ਤਾਂ ਕੋਈ ਜਵਾਬ ਨੀ ਦੇਣਾ ਕੁੱਛ ਨੀ ਬਸ ਚੁੱਪ ਹੋਜੋ ਚੁੱਪ ਹੋਜੋ ਇਹ ਕੁਛ ਨੀ ਉਵੇ ਈ ਸੀ ਯੂਟੀ ਦਾ ਦਿੱਤਾ ਸ ਮੈਂ ਕਿਹਾ ਰਿਜਲਟ ਕਦੋਂ ਆਏਗਾ ਕੀ ਹੋਇਆ ਈ ਐ ਚੁੱਪ ਹੋਜੋ ਹੋ ਬਸ ਦੱਸਦੀ ਹੀ ਨੀ ਮੈਂ ਕਿਹਾ ਕਿਵੇਂ ਜਾਏਂਗੀ ਤੂੰ ਕੀ ਕਰੇਗੀ ਵੇਖੋ ਕਾਲਜ ਦੇਖਣ ਦਾ ਤਾਂ ਜਾਂਦੀ। ਕੋਈ ਨੀ ਕਿਤੇ ਜਾਣਾ ਵੀ ਨੀ ਡਰ ਏਈ ਲੱਗਦਾ ਹੈ ਬੰਦਾ ਇੰਨਾ ਖਰਚਾ ਵੈਸੇ ਤੇ ਹਿੰਮਤ ਕੋਈ ਨੀ ਹੈ ਕਰੇ ਬੰਦਾ ਇਹ ਤਾਂ ਕੋਈ ਨਾ ਪਾਰਟੀਸਪੇਟ ਕਰਦੀ ਹੈ ਨਾ ਕੁਛ
ਨਾ ਬੋਲਦੀ ਵੀ ਨੀ ਨਾ ਮੇਨ ਤਾਂ ਗੱਲ ਇਹ ਏਦੀ।
ਸਕੂਲ ਚ ਪਰਫੋਰਮੈਂਸ ਹੁੰਦੀਆਂ ਸੀ ਕਿਤਨੀਆਂ ਜਾਂ ਕੁੱਝ ਕਿੱਥੇ ਪਾਰਟੀਪੇਟ ਨੀ ਕੀਤਾ।
ਹੂੰ।
ਕਰਦੀਆਂ ਸੀ ਇਹ ਤ ਕਰਦੀ ਨਹੀਂ ਡਰ ਏਹ ਲਗਦਾ ਮੈਂ ਕਿਹਾ ਚਾਹੇ ਗ੍ਰਾਫੀ ਰੇਹ ਜਾਏ ਚਾਹੇ ਕੁਛ ਵੀ ਜੇ ਬੱਚਾ ਕੋਈ ਨਹੀਂ ਕਰੇਗਾ ਪਾਰਟੀਸਪੇਟ ਯਾ ਕੁਛ ਤੇ ਬੱਚੇ ਦੇ ਐਕਟੀਵਿਟੀ ਤੇ ਦੇਖੀ ਜਾਏਗੀ ਨਾ।
ਹਾਂ।
ਇੰਟਰਨਸ਼ਿਪ ਵਾਸਤੇ ਕੰਪਨੀਆਂ ਦੇ ਬੱ ਚੇ ਦੀ ਪਰਫੋਰਮੈਂਸ ਤੇ ਦੇਖ
ਬੋਲਣਾ ਚਾਹੀਦਾ ਬਸ। ਸਹੀ ਨੂੰ ਗ਼ਲਤ ਕਿਸ ਤਰ੍ਹਾਂ ਦੱਸਿਆ ਗਲਤ ਨੂੰ ਸਹੀ ਕਿਸ
ਹੈ ਬਹੁਤ ਕੰਮ ਕਰਦਾ ਤੇ ਉਹੀ ਮੈਂ ਡਰ ਲੱਗਦਾ ਮੈਂ ਹੁਣ ਮੈਂ ਹਿੰਮਤ ਤ ਹੈ ਕੋਈ ਨੀ ਜੇ ਬੰਦਾ ਕਰੇ ਤੇ ਜੇ ਲਾਸਟ ਜੋ ਮੇਨ ਜੋ ਚੀਜ਼ ਹੈ ਜੇ ਉਹੀ ਇਹਨਾਂ ਨੀ ਕੀਤੀ ਤੇ ਉਹਦਾ ਸਭ ਬੇਕਾਰ ਹੀ ਏ ਫੇਰ ਉਹ।
ਉਹ ਤਾਂ ਹੈ ਹੀ ਹੈ।
ਅ ਦਿਮਾਗ ਇੱਥੇ ਪਰੇਸ਼ਾਨ ਹੋਇਆ ਪਿਆ ਐ
ਇਹ ਜਿੱਥੇ ਵੀ ਐਡਮਿਸ਼ਨ ਲੈ ਗੀ ਨਾ ਓਥੇ ਕਾਲਜ ਚ ਨਾ ਕੌਸ ਕੌਂਸਲਿੰਗ ਨਾਲੇ ਹਾਂ।
ਤੇ ਪਹਿਲਾਂ ਹੀ ਮਲਬ ਕੌਂਸਲਿੰਗ ਕਰਦੇ ਨੇ ਦੱਸਦੇ ਨੇ ਕੀ ਮਲਬ।
ਹਾਂ।
ਹੋਰ ਸਪੋਟ ਕਿਥੋਂ ਹੈ ਨੀ ਫਾਈਨਸ਼ਲੀ।
ਹਾਂ ਦੇਖਲੋ ਕਿੱਥੇ ਕਰਾਣਾ ਫਿਰ ਨਾ ਇਸਦਾ ਨਾ ਜਿੱਥੇ ਕਰਾਣਾ ਨਾ ਸੇਸ਼ਨ ਫੋਮ ਭਰ ਕੇ ਹੀ ਜਾਣਾ
ਹਮ ਹਮ ਉਹ ਤੇ ਮੈਂ ਬੋਲਿਆ ਸੀ ਨਨੂੰ ਨੂੰ ਮੈਂ ਕਿਹਾ ਜਾਂਦੇ ਕਹਿੰਦਾ ਕਿ ਕਿਹੜੀ ਕਿਹੜੀ ਜਗ੍ਹਾ ਭਰੋਗੇ ਪੈਸੇ ਖ਼ਰਾਬ ਕਰਦੇ ਮੈਂ ਕਿਹਾ ਹੁਣ ਫੋਮ ਭਰ ਦਿੰਦੇ ਹਾਂ ਜਿੱਥੋਂ ਹੈਗਾ ਜਗ ਜਿੱਥੇ ਲਗਾਉਣਾ ਚਲੋ ਦੋ ਚਾਰ ਰ ਸਹੀ
ਹਾਂ ਹਾਂ ਬੇਟੀ ਕਿਹੜੇ ਕੋਾਲਜ ਕਹਿ ਰਹੀ ਹੈ
ਉਹ ਵੀ ਹੁਣ ਪੈਸੇ ਵੱਲੋਂ ਗ੍ਰਾਫਿਕ ਰਹੀ ਕਹਿੰਦੀ ਸੀ ਫੇਿਰ ਕਹਿੰਦੀ ਯੂ ਆਈ ਟੀ ਦੇਖ ਲੋ
ਅੱਛਾ
ਕੀਆ ਥੋੜਾ ਬਈ ਡਿਫਰੈਂਸ ਹੈ ਗੀ ਹਮ ਤਿੰਨ ਚਾਰ ਲੱਖ ਦਾ ਮਤਲਬ ਸੁਣੇ ਦਾ ਹੈ ਉੱਥੇ
ਹਮ ਤੇ ਨਾ
ਹੋਰ ਨੌ ਨੂੰ ਬਾਰਾਂ ਬਜੇ ਆਪ ਕਿਆ ਵਜਨਟ ਮੈਂ ਕਿਹਾ ਮੇਰਾ ਵਜਨ ਕੁਛ ਵੀ ਨਹੀਂ ਹੈ
ਹਾਂ
ਸ ਪਰੇਸ਼ਾਨ ਸਮਝ ਨਹੀਂ ਆ ਰਿਹਾ
ਹਾਂ
ਹਨ ਨਾ ਸਭ ਪੈਸੇ ਦੇ ਕਰਕੇ ਜਾਣੇ ਤ ਡਿਊਟੀ ਆ ਗਈ ਉਹ ਤਾਂ ਇਹੀ ਕਹਿੰਦੀ ਪਈ
ਅੱਛਾ ਹਾਂ ਨਹੀਂ ਬਹੁਤ ਚੰਗਾ ਹੈ ਰ ਓਕੇ
ਹਮ ਇੰਟਰਰਸ ਦਾ ਉਹਦਾ ਐਸੇ ਚੀਏ
ਹਾਂ
ਇਹ ਪਰਫੋਰਮੈਂਸ ਕੁਛ ਕਰੇ ਜਾਂ ਕੁੱਝ ਐਕਟਿਵ ਤਾਂ ਹੋਣਾ ਪਏਗਾ ਨਾ ਏਦਾਂ ਤੇ ਨੀ ਚੱਲਣਾ
ਹਾਂ
ਤੇ ਆ ਗ ਸਕੂਲ ਆ ਕਾਲਜ ਉੱਥੇ ਤੇ ਖੁੱਲਣਾ ਹੀ
ਹਾਂ ਉਹ ਤਾਂ ਹੈ ਇੱਕ ਹਾਂ
ਹਮ
ਕਦੇ ਚੂਤ ਨ ਇਹ ਨਾ ਬੱਸ
ਆਪਣੇ ਆਪ ਨੂੰ ਲੱਗ ਕਰਦੀਏ ਲੇਿਨ ਜਦ ਬੱਚਾ ਕੁੱਛ ਬੋਲੇਗਾ ਨਹੀਂ ਤਾਂ ਕਿਵੇਂ ਪਤਾ ਲੱਗੇਗਾ ਯ ਕਿਆ ਹੈ ਇੱਕ ਅੱਧੀ ਫਰੈਂਡ ਹੈ ਹੁਣ ਬਾਕੀ ਸਭ ਆਪਣੇ ਅਲੱਗ ਅਲੱਗ ਹੋ ਗਏ ਨੇ ਸਬਜੈਕਟ ਵਾਈਜ਼ ਜਿੜ ਜਾਣਾ ਖਾ ਵੀੀ ਕੇ ਆ ਜਾਣਾ
ਨਹੀਂ ਅੱਗੇ ਰਣਾ ਰ ਵੀ ਫ਼ਰਕ ਪੜ ਜਾਏਗਾ ਕੋਈ ਕੁਛ ਕੋਰਸ ਕਰੇਗਾ ਕੋਈ ਚਲਾ ਜਾਏਗਾ ਆਪ ਵੀ ਫ਼ਰਕ ਪੈ ਜਾਏਗਾਨੂੰ ਹੋਰ ਵੀ ਇਹਦੇ ਨਾਲ ਦੀ ਤਾਂ ਕੋਈ ਵੀ ਕੁੜੀ ਨੀ ਹੈਗੀ
ਹਾਂ ਆਸ ਪਾਸ ਵੀ ਤੇ ਸਭ ਦੇ ਅਲੱਗ ਸਾਈਡ ਹੋ ਗਈ ਵੈਸੇ ਤਾਂ ਉਹ ਅੰਸ਼ਿਕਾ ਹੈ ਫੈਂਡ ਕੋਲ ਸਦੇ ਰਹਿੰਦੀ ਹੈ ਉਹ ਵੀ ਪਤਾ ਕਰਕੇ ਆਏ ਗ੍ਰਫਿਕ ਨਾ ਸਬਜੈਕਟ ਚੇਜ ਹੈ ਨਾ ਉਹਦੇ ਕਮਰਸ ਚ ਚਾਹੀਦਾ ਲੇਕਿਨ ਉਹ ਗਫ
ਅੱ ਅੱਛ ਤੁਹਾਡੇ ਸਾਹਮਣੇ ਉਹ ਉਹ ਰਹਿੰਦੀ ਵਸ਼ਿੰਗ ਦੀ ਕੁੜੀ ਇਹਦੇ ਨਾਲ ਹੀ
ਹਾਂ ੀਮਦਾ ਅਲੱਗ ਸੀ ਨਾ ਉਹਨੂੰ ਉਹਨ ਆਰਟ ਸਬਜੈਕਟ ਲ
ਅੱਛਾ ਅੱਛਾ ਜਾਂ ਆੱਠ ਲਿਆ ਹੋਇਆ ਸੀ ਅੱਛਾ
ਕਿਸੇਨ ਲੈ ਲੈ ਕਿਸੇ ਨੇ ਆਟ ਲੈ ਲ ਇਹਨੇ ਪੀ ਸੀ ਲੈ ਲਿਆ ਇੱਥੋਂ ਹੀ ਚੇਂਜ ਹੋ ਗਿਆ ਹੋਰ ਦੇਖ ਫੀਲਡ ਅਲੱਗ ਹੋ ਗਿਆ
ਹਾਂ ਉਹ ਤਾਂ ਹੈਗੀ
ਹਮ ਇਹ ਕਿਸ ਸੁਣਾ ਲ ਦਿਨੀੇ ਆਪਣਾ ਕੋਈ ਚੀਜ਼ ਡਿਸਪਲੋਜ ਨਹੀਂ ਕਰਦੇ
ਹਾਂ ਇਹ ਇਸਨੂੰ ਪੁੱਛ ਲੋਓ ਨਾ ਪਹਿਲੇ ਕੀ ਕਰਨਾ ਹੈ ਕੀ ਕਾਲਜ ਜਾਣਾ ਐਕਟਿਵ ਤਾਂ ਹੋਣਾ ਹੀ ਪੈਣਾ ਸ਼ੈਲੀ ਕੋ
ਕਹਿੰਦੀ ਮੈਨੇ ਛੋਟੇ ਮੋਟੇ ਕੋਾਲਜ ਨੀ ਜਾਣਾ ਮੈਨੇ ਇਹ ਤੇ ਕਹਿੰਦੀ ਮੈਨੇ ਛੋਟੇ ਮੋਟੇ ਕੋਾਲਜ ਨੀ ਜਾਣਾ ਪ੍ਰੈਫਰੈਂਸ ਤਾਂ ਗ੍ਰਾਫੀ ਕਿਰਾ ਹੀ ਹੈ ਗ ਗ੍ਰਾਫੀਿਕ ਕਿਰਾ ਪ੍ਰਫਰਨਸ ਹੈ
ਅੱਛਾ ਰਾਫੀ ਕਹ ਇਹ ਦੱਸੋ ਨਾ ਤੇਰੇ ਕੋਈ ਫਰੈਂਡ ਨੀ ਹੋ ਗਗੀ ਕੱਲੀ ਹੋਏਗੀ ਕਲਾਸ ਚ
ਹਮ
ਹਨਾ ਹਾਂ ਯ ਇਹਦੀ ਕਲਾਸ ਦਾ ਕੋਈ ਬੱਚਾ ਹੋਵੇ ਨਾਲ ਦਾ ਨਾ ਇਹਦੀ ਕਲਾਸ ਦਾ ਕੋਈ ਬੱਚਾ ਹੋਵੇ ਇਸਦੇ ਨਾਲ ਦਾ ਹੀ ਜਿਹੜਾ ਉਹ ਉਸ ਤੋਂ ਪਤਾ ਕਰ ਲੋ ਨਾ ਉਹ ਕ ਕਦੋਂ ਲਿਆ ਰਿਹਾ ਐਡਮਿਸ਼ਨ
ਉਹ ਇਨਾ ਬਾਹਰ ਆਹੀ ਸੀਮਾ ਬੇਟੀ ਨੀ ਆ ਰਹੀ ਸੀਮਾ ਬੇਟੀ ਨੀ ਆ ਰਹੀ ਉਹ ਪਹਿਲਾਂ ਉੱਗ ਚਲੀ ਗਈ ਬ ਬਾਅਦ ਚੋਂ ਆ ਜਾਂਦਾ ਥੋੜਾ ਕੰਮ ਦੇ ਨਾਲ ਵਾਲ ਕਰਨਾ ਜਾਂ ਕਿੱਥੇ ਜਾਣਾੇ ਨਾਲ ਜਾਂਦੇ ਨੀ ਹੈ ਮੈਂ ਘਰ ਬੈਠੇ ਰਹਿੰਦੇ ਆ ਚਹੀ ਦੋ ਤਿੰਨ ਜਗ੍ਹਾ ਗਏ ਫ ਮੇਰੀ ਡਿਊਟੀ ਆ ਗਈ ਆ ਮੇਰੀ ਐਸ ਆਰ ਰਾਈ ਚ ਬੀ ਐਲ ਓ ਦੇ ਨਾਲ ਹੈਲਪਰ ਸਮਝ ਲੈ ਜਾਵਾਂਗੇ ਤਾਂ ਪਤਾ ਲੱਗੇਗਾ ਕੀ ਪ੍ਰੋਪਰ ਕੰਮ ਹੈ ਹੁਣ ਛੁੱਟੀਆਂ ਦੇ ਵਿੱਚ ਡਿਊਟੀ ਖਤਮ ਹੋ ਰਹੀ
ਹਾਂ ਤੇ ਛੁੱਟੀਆਂ ਮਿਲਣਗੀਆਂ ਤ ਨੂੰ ਕਿ ਨਹੀਂ ਮਿਲਣਗੀ
ਪਹਿਲਾਂ ਵੀ ਕਿੰਨਾ ਜਦ ਜਦ ਲੱਗੀ ਸੰਡੇ ਸਾਰੇ ਚਲੇ ਗਏ ਹਮ
ਹਮ ਬਸ ਹੁਣ ਖਤ ਵੀ ਹੋਣ ਵਾਲੀਆਂ ਨੇ
ਹੋ ਛੋਟੀਆਂ ਹੀ ਤੇੇ ਗਰਮੀੀਆਂ ਵਧੀਆ ਨ
ਹਾਂ ਪਤਾ ਹੀ ਨਹੀਂੀ ਲੱਗਿਆ ਹਾਂੁ ਰਾਣੀ ਵੀ ਆਈ ਹੋਈ ਹੈ ਨਾ
ਅੱਛਾ ਰੌਣਕ ਲੱਗੀ ਪਈ ਹੈ ਘਰ ਹਮ
ਹਮ ਚਲੋ ਰ
ਹੋਰ ਹਾਂਜੀ ਹਾਂਜੀ ਸਭ ਵਧੀਆ ਠੀਕ ਹੈ ਚਲੋ ਫਿਰ ਕਰਨਾ ਓਕੇ ਜੀ ਓ ਸਤਿ ਸ਼੍ਰੀ ਅਕਾਲ